ਹੈਲੋ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਵਧੀਆ ਵਧਿਆ
ਕੀ ਕਰ ਰਹੇ ਹੋ।
ਬਸ ਫ੍ਰੀ ਬੈਠੇ ਆ।
ਹਾਂਜੀ।
ਮੈਂ ਪੁੱਛ ਰਹੀ ਸੀ ਮੈਂ ਪੁੱਛ ਰਹੀ ਸੀ। ਕੀ ਤੁਸੀਂ ਬਿਰਿਆਨੀ ਬੜੀ ਟੇਸਟੀ ਬਨਾਉਂਦੇ ਹੋ। ਹੁਣ ਉਹਦੀ ਰੈਸਿਪੀ ਵੀ ਦੱਸੋ।
ਅੱਛਾ ਰੈਸਪੀ ਪੁਛਣੀ ਏ।
ਜੀ। ਪੰਜ ਪੰਜ ਛੇ ਲੋਕਾਂ ਵਸਤੇ ਹਾਂਜੀ। ਕਿੰਨੀ ਕੁਆਂਟਿਟੀ ਕਿੰਨਾ ਚਿਕਨ?
ਅੱਛਾ ਕਿਵੇਂ ਪਤਾ ਲੱਗਿਆ ਮੈਂ ਅੱਛੀ ਬਣਾਉਨੀ ਹਾਂ।
ਨੇ ਟੇਸਟ ਕੀਤੀ ਹੋਏਗੀ।
ਅੱਛਾ।
ਹਾਂਜੀ ਤਾਂ ਉਹ ਦੱਸ ਰਹੇ ਸੀ ਕਿ ਬੜੀ ਟੇਸਟੀ ਬਣਾਉਂਦੇ ਹੋ ਤੇ ਮੈਂ ਕਿਹਾ ਚਲੋ ਰੈਸਪੀ ਪੁੱਛਾਂਗੀ।
ਅੱਛਾ।
ਹਾਂਜੀ।
ਤੇ ਬਿਰਿਆਨੀ ਵਾਸਤੇ ਅਸੀਂ ਵਧੀਆ ਚੋਲ ਲੈਂਨੇ ਹਾਂ ਪਹਿਲੇ। ਤੇ ਵਧੀਆ ਕੁਆਲਿਟੀ ਦੇ ਹੈਨਾ ਹਾਂ। ਚਾਰ ਬੰਦਿਆਂ ਵਾਸਤੇ ਬਣਾਉਣੀ ਇੱਕ ਹਾਲ ਬਸ ਬਰਿਆਨੀ ਅਗਰ ਹਨ ਤਾਂ ਕਮ ਸੇ ਕਮ ਕਿੱਲੋ ਚੌਲ ਹੋਣ।
ਚਾਰ ਲੋਕਾਂ ਵਸਤੇ ਸਿਰਫ
ਚਾਰ ਪੰਜ ਬੰਦੇ ਹੋਣ ਤੇ ਕਿੱਲੋ ਤੇ ਚੋਰ ਹੋਣ ਕਮ ਸੇ ਕਮ ਹਾਂ। ਤੇ ਚਿਕਨ ਉਹਦੇ ਵਿੱਚ ਤੁਸੀਂ ਇੱਕ ਵਨ ਕੇ ਜੀ ਚਿਕਨ ਲਿਆਓ।
ਅੱਛਾ ਵਨ ਕੇ ਜੀ ਪਾ ਦੀ
ਹਾਂ। ਹੁਣ ਉਹਦੇ ਵਿੱਚ ਤੁਸੀਂ ਬਣਾਉਣੀ ਕਿਵੇਂ ਉਹ ਹੁਣ ਮੈਂ ਤੁਹਾਨੂੰ ਦੱਸਦੀ ਹਾਂ।
ਹਾਂਜੀ
ਸਭ ਤੋਂ ਪਹਿਲੇ ਤੁਸੀਂ ਚੋਲ ਪਿਉ ਕੇ ਰੱਖ ਦੋ ਆਪਣੇ।
ਠੀਕ ਹੈ ਕਿੰਨੀ ਦੇਰ ਵਾਸਤੇ
ਠੀਕ ਹੈ ਭਾਵੇਂ ਅੱਧੇ ਘੰਟੇ ਵੀ ਭਿਗੋਦੋ
ਅੱਛਾ, ਠੀਕ ਏ।
ਤੇ, ਪਾਣੀ ਕੱਢ ਦੇਣਾ ਚੋਲਾਂ ਚੋਂ
ਅੱਛਾ।
ਉਸ ਤੋ ਬਾਅਦ ਫਿਰ, ਤੁਸੀਂ ਚਿਕਨ ਨੂੰ ਵਧੀਆ ਕਰਕੇ ਸਾਫ ਕਰਕੇ ਧੋ ਲੋ।
ਹਾਂਜੀ।
ਹੇਨਾ ਤੇ ਫੇਰ ਚਿਕਰ ਨੂੰ ਤੁਸੀਂ ਕੂਕਰ ਵਿੱਚ ਪਾ ਕੇ
ਅੱਛਾ। ਅੱਛਾ। ਤੇ ਬਸ ਚਿਕਨ ਔਰ ਪਾਨੀ ਆ ਫਿਰ ਕੁਛ
ਹਾਂ, ਨਹੀਂ ਉਹਦੇ ਚ ਬਸ ਮਸਾਲੇ ਐਡ ਕਰਨੇ ਨੇ। ਹੁਣ ਮਸਾਲੇ, ਸਾਬਤ ਮਸਾਲੇ ਲੈਣੇ ਨੇ। ਜਿਵੇਂ ਹੁਣ ਤੇਜ ਪੱਤਾ ਹੋ ਗਿਆ, ਦਾਲਚੀਨੀ ਹੋ ਗਈ, ਇੱਕ ਸਟਿਕ ਦਾਲਚੀਨੀ ਦੀ, ਛੋਟੀ ਇਲਾਇਚ ਜੇ ਮੋਟੀ ਇਲਾਇਚੀ ਪਾ ਸਕਦੇ ਹੋ ਤੁਸੀਂ‌।
ਹੂੰ
ਨਾਲ ਉਹਦੇ ਚ ਹੋਰ ਵੀ ਆਉਂਦੇ ਨੇ ਮਸਾਲੇ, ਜਿਵੇਂ ਕਿ ਜਵੀਤਰੀ ਏ
ਅੱਛਾ, ਅੱਛਾ।
ਪਾਣੀ ਦੋਗੇ, ਤੁਸੀ ਪਾਸ ਸਕਦੇ ਦੋ ਚਾਰ ਅਗਰ ਖਾਣੀ ਤਾਂ ਤੇ ਆਪ ਨ ਅ ਦੇ ਵਿੱਚ ਥੋੜਾ ਨਮਕ ਪਾਣਾ ਏ
ਅੱਛਾ-ਅੱਛਾ ਪਾਨੀ ਵਿੱਚ ਹੀ ਪਾਨਾ ਐ?
ਸਾਰ
ਅੱਛਾ ਪਾਣੀ ਵਿੱਚ। ਤੇ, ਪਾਨੀ ਕਿੰਨਾ ਪਾਨਾ? ਜਿਨਾ ਚ ਅਗਰ ਵਨ ਕੇਜੀ ਚ, ਕਿ ਤੇ ਪਾਨੀ ਕਿੰਨਾ ਪਏਗਾ
ਹਾਂ, ਉਹਦੇ ਵਿੱਚ ਤੁਸੀਂ ਪਾਨੀ, ਤੁਸੀਂ ਆਪਣੇ ਹਿਸਾਬ ਨਾਲ ਪਾ ਦੋ ਗਿਲਾਸ ਪਾ ਕੇ ਰੱਖ ਦੋ ਹਜੇ ਹਨਾ, ਔਰ ਉਹਨੂੰ ਫੇਰ ਤੁਸੀਂ ਹਲਕੀ ਜਿਹੀ ਸਟੀਮ ਦਵਾਣੀ ਏ ਬਸ।
ਅੱਛਾ।ਸਟੀਮ ਹੀ ਦਵਾਨੀ ਏ।
ਕਿਉਂਕਿ, ਚਿਕਨ ਜਿਹੜਾ ਨਾ, ਬੜੀ ਜਲਦੀ ਉਬਲਦਾ ਐ ਉਬਾਲਣਾ ਨਹੀਂ ਹੈ, ਉਹਨੂੰ ਖਾਲੀ ਚਿਕਨ ਨੂੰ ਸਟੀਮ ਹੀ ਦਵਾਉਂਦੀ
ਅੱਛਾ ਸਟੀਮ ਦਵਾਨੀ। ਠੀਕ ਏ
ਸਾਟੀਮ ਦੋਵਾਨੀ ਜ ਸਿਟੀ ਪੂਰੀ ਨਾ ਆਵੇ
ਅੱਛਾ।
ਅਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਪਾਸੇ ਰੱਖ ਦਿਉ। ਫੇਰ ਤੁਸੀਂ ਉਹਨੂੰ ਕਾ ਮਾਰਨਾ ਤੜਕਾ ਮਾਰਨ ਵਾਸਤੇ ਤੇ, ਰਾਈਜ਼ ਨੂੰ ਤੁਸੀਂ ਸਭ ਤੋਂ ਪਹਿਲੇ, ਪਿਆਜ ਲਓਗੇ ਓਨੀਅਨ ਹਨਾ। ਚਾਰ- ਪੰਜ ਪਿਆਜ ਲੈ ਲੋ, ਤੇ ਮੈਂ ਤੇ ਇਸ ਤਰ੍ਹਾਂ ਹੀ ਬਣਾਉਾਨਦੀ ਹਾਂ ਜਿਵੇਂ, ਮੈਂ ਬਣਾਉਾਨਦੀ ਹਾ, ਉਸ ਤਰ੍ਹਾਂ ਹੀ ਦੱਸ ਰਹੀ ਹਾਂ
ਹਾਂਜੀ-ਹਾਂਜੀ ਕੋਈ ਗੱਲ ਨਹੀਂ
ਉਸ ਤੋਂ ਬਾਅਦ ਫਿਰ ਤੁਸੀਂ ਲਸਣ ਲੈ ਲੌ। ਗਾਰਲਿਕ ਲਸਣ ਪਾਉਦੀ ਹਾਂ। ਮੈਂ ਦੋ ਗੱਡੀਆਂ ਤੇ ਹੋੁਣ ਕਮ ਸੇ ਕਮ
ਅੱਛਾ-ਅੱਛਾ ਠੀਕ ਹੈ।
ਤੇ
ਤੇ ਓਨਿਅਨ ਕਿੱਦਾਂ ਲੰਬੇ-ਲੰਬੇ ਕ
ਹਾਂ।ਨਿ ਓੰਨ ਲੰਮੇ-ਲੰਮੇ ਕੱਟ ਕੇ ਆਪਣਾ ਤੇ ਤੇਲ ਫਰਾਈ ਕਰਨੇ ਨੇ ਉਸ ਤੋਂ ਬਾਅਦ ਫਿਰ, ਹਾਂ। ਹਾਂ, ਬਰਾਊਨ ਕਰਨੇ ਨੇ, ਤੇ ਉਸ ਤੋਂ ਬਾਅਦ ਫੇਿਰ ਕ੍ਰਿਸਪ ਪੀਂਕ ਨੇ ਕਰਨੇ ਬਰਾਾਊਨ ਕਰਨੇ
ਅੱਛਾ, ਬਰਾਊਨ
ਤੜਕਾ ਮਾਰਨਾ ਨਾ। ਤੇ ਫ ਉਹਦੇ ਵਿੱਚ ਹੀ ਲਸਣ ਕੁੱਟ ਕੇ ਪਾ ਦੇਣੇ। ਪਿਆਜ਼ਾਂ ਦੇ ਵਿੱਚ ਹੀ ਹੈ। ਨਾ, ਅਤੇ ਹੁਣ ਅਗਰ ਤੁਸੀਂ ਮਸਾਲੇ ਸਾਬਤ ਪਾੇ ਨੂੰ ਪਾਓ ਨਹੀਂ ਤੇ ਕੋਈ ਗੱਲ ਨਹੀਂ ਤੁਸੀਂ ਗਰਮ ਮਸਾਲਾ ਪਾ ਸਕਦੇ ਹੋ।
ਠੀਕ ਹੈ।
ਥੋੜ੍ਹਾ ਜਿਹਾ ਸਾਂਬਰ ਮਸਾਲਾ ਵੀ ਪਾਉਂਦੀ ਹਾਂ।
ਅੱਛਾ।
ਹਾਂ, ਟੇਸਟ ਵਸਤੇ
ਅੱਛ ਅੱਛਾ
ਥੋੜ੍ਹਾ ਬੋਤ ਨਮਕ ਪਾ ਲਓ ਟੇਸਟ ਨਾਲ ਟੇਸਟ ਵਾਸਤੇ ੳਸ ਤੋਂ ਬਾਅਦ ਤੁਸੀਂ ਚਿਕਨ ਪਾਣਾ ਉਹਦੇ ਵਿੱਚ ਠੀਕ ਏ ਚਿਕਨ ਨੂੰ ਫਰਾਈ ਮਲਬ ਕੀ ਥੋੜਾ ਫਰਾਈ ਕਰਨਾ
ਅੱਛ ਓਇਲ ਚ
ੳਇਲ ਚ
ਅੱਛਾ
ਓਇਲ ਵੀ ਹਿਸਾਬ ਦਾ ਹੀ ਲੈਨਾ ਜ਼ਿਆਦਾ ਨੀ ਲੈਨਾ ਕਿਉਂਕਿ ਚਿਕਨ ਵੀ ਅਪਨਾ ੳਇਲ ਛੱਡਦਾ ਏ ਨਾ
ਹੁ ਹੁ
ੳਸ ਤੋਂ ਬਾਅਦ ਫਿਰ ਤੁਸੀਂ ਚਿਕਨ ਨੂੰ ਫਰਾਈ ਕਰਨ ਦੇ ਬਾਅਦ ਚੌਲ ਪਾ ਦਿਓ
ਠੀਕ ਏ
ਤੇ ਚੋਲਾਂ ਦੇ ਹਿਸਾਬ ਨਾਲ ਹੀ ਉਹਦੇ ਵਿੱਚ
ਤੇ ਪਾਨੀ ਚ ਕਿੰਨਾ ਈ ਪਾਨਾ ਅਲੱਗ ਤੋਂ ਗਏ ਪਾਨੀ
ਨਹੀਂ ਜਿਸ ਤਰ੍ਹਾਂ ਉਹ ਪਾਨੀ ਏ ਨਾ ਜਿਹੜਾ ਚਿਕਨ ਦਾ ਪਾਨੀ ਸੀ ਪਹਿਲੇ ਉਹ ਵੀ ਪਾਨਾ ਉਹਦੇ ਵਿੱਚ, ਦੋ ਗਿਲਾਸ ਤੇ ਉਈ ਹੋਣਗੇ। ਹੈਨਾ ਕਿੱਲੋ ਚੌਲ ਹੇਨ ਤੇ ਉਹਦੇ ਵਿੱਚ ਤੁਸੀਂ ਦੋ ਤੇ ਦੋ ਚਾਰ ਗਿਲਾਸ ਪਾਨੀ ਪਾਣਾ।
ਅੱਛਾ ਅਗਰ ਕੜਾਈ ਤੇ ਕੂਕਰ ਜੇ ਬਨਾਈਏ ਤੇ ਦੋ ਗਿਲਾਸ
ਨਈ ਨਈ, ਸਾਢੇ ਚਾਰ ਗਲਾਸ ਈ ਪਏਗਾ ਪਾਨੀ।
ਅੱਛਾ, ਸਾਡੇ
ਹਾਂ ਉਹ ਤਾਂ ਚਿ ਚਿਕਨ ਨੂੰ ਉਬਾਲਿਆ ਸੀ, ਤਾਂ ਕਰਕੇ ਪਾਇਆ ਸੀ ਦੋ ਗਲਾਸ
ਅੱਛਾ ਤੇ ਮਤਲਬ ਜਿੰਨਾ ਚਿਕੱਨ ਵਿੱਚ ਪਾਨੀ ਹੋਏਗਾ ਉਹ ਵੀ ਮੇਜ਼ਰ ਕਰ ਕੇ
ਹਾਂ-ਹਾਂ-ਹਾਂ-ਸਾਰਾ ਕੁੱਜ ਮੀਲਾ ਅਤੇ ਸਾਰਾ ਪਾਣੀ-ਉਣੀ ਉਹਦੇ ਵਿੱਚ ਹੀ ਪਾ ਦੇ ਨਾ ਏ, ਸੁਟਣਾ ਨਹੀਂ ਹੈ ਉਸ ਪਾਣੀ ਨੂੰ ਉਹਦਾ ਹੀ ਸਾਰਾ ਟੇਸਟ ਹੁਂਦਾ ਏ ਪਾਣੀ ਦਾ ਹਾਂ ਔਰ ਫਰਾਈ ਤੜਕਾ ਮਾਰ ਕੇ ਉੱਤੋਂ ਫਿਰ ਤੁਸੀਂ ਗਰਮ ਮਸਾਲਾ ਪਾਉਣਾ ਸਾਵਤ ਮਸਾ ਮਤਲਬ ਕਿ ਬਰਿਆਨੀ ਮਸਾਲਾ ਪਾਉਣਾ ਹੈ ਤੇ ਪਾ ਲਓ ਨੀ ਤੇ ਕੋਈ ਗੱਲ ਨੀ, ਤੁਸੀਂ ਜਿਹੜਾ ਮਸਾਲਾ ਘਰ ਦਾ ਇਸਤੇਮਾਲ ਕਰਦੇ ਉਹ ਗਰਮ ਮਸਾਲਾ ਯਾਂ ਫਿਰ ਉਹ ਚਿੱਕ-ਕਿਚੱਨ ਕਿੰਗ ਮਸਾਲਾ ਆਉਦਾ ਏ ਉਹ ਪਾ ਸਕਦੇ ਹੋ ਤੁਸੀਂ, ਹਾਂ ਉਸ ਤੋਂ ਬਾਅਦ ਤੁਸੀਂ ਉਹਨੂੰ ਹਿਲਾ ਲਓ ਫਿਰ ਤੁਸੀਂ ਉਹਨੂੰ ਇੱਕ ਸੀਟੀ ਦਵਾਣੀ ਏ ਬਸ
ਅੱਛਾ, ਇੱਕ ਸੀਟੀ ਦਵਾਨੀ ਏ
ਇਕੋ ਸੀਟੀ ਦਵਾਣੀ ਏ
ਅੱਛਾ, ਉਦੇ ਚ ਹੀ ਚਿਕੀਨ ਗੱਲ ਜੇਗਾ
ਹਾਂ ਉਹ ਤੇ ਫਿਰ ਚਿਕੱਨ ਤਾਂ ਬਹੁਤ ਜਲਦੀ ਗਲਦਾ ਏ ਕਿਉਂਕਿ ਉਹ ਅਸੀਂ ਪਹਿਲੇ ਸਟੀਮ ਦਵਾਇਆ ਸੀ ਨਾ ਹਲ ਕਾ ਜਿਹਾ ਸਟੀਮ ਦਾ ਆਇਆ ਸੀ ਉਹਦੇ ਚ ਗਲੇਗਾ ਨੀ ਨਹ ਜਾਦਾ ਤੇ ਜੇ ਅਗਰ ਤੁਸੀਂ ਦੁਬਾਰਾ ਉਹਨੂੰ ਚੋਲਾਂ ਦੇ ਨਾਲ ਪਕਾਵਾਂਗੇ ਤੇ ਫਿਰ ਉਹਦੇ ਵਿੱਚ ਨਾ ਇੱਕ ਸੀਟੀ ਦਵਾਉਣੀ ਪਏਗੀ ਤੇ ਚੌਲ ਵੀ ਜਲਦੀ ਬਣ ਜਾਂਦੇ ਨੇ ਕਿਉਂਕ ਅਸੀ ਭੀਓ ਕੇ ਰੱਖਤੇ ਸੀ ਪਹਿਲੇ ਹੀ
ਅੱਛ ਅੱਛਾ
ਹਮ
ਠੀਕ ਹੈ
ਉਸ ਤੋਂ ਬਾਅਦ ਫਿਰ ਸੀਟੀ ਲਵਾ ਲੈਂਣੀ ਇੱਕ ਬਸ
ਅੱਛਾ ਇੱਕ ਸਿਟੀ ਦਵਾਨੀ ਹੈ
ਹਾਂ ਫਿਰ ਤੁਸੀ ਆਪਣਾ ਲ ਮਤਲਬ ਕਿ ਗੈਸ ਬੰਦ ਕਰਦੇ ਨੀ ਤੇ ਮਤਲਬ ਖੋਲ੍ਹ ਕੇ ਹਿਲਾ ਲਓ ਤੇ ਉਹਨੂੰ ਅ ਬੰਦ ਹੀ ਰੱਖ ਰਣਾ ਮਤਲਬ ਕਿ ਜਿਵੇਂ ਦਮ ਬਿਰਿਆ ਦਮ ਦਮ ਦਵਾਉਂਦੇ ਨੇ ਨਾ ਇਸ ਤਰ੍ਹਾਂ ਬੰਦ ਕਰਕੇ ਰੱਖਣੀ ਹੈ ਹਾਂ ਉਸ ਤਰ੍ਹਾਂ ਬੰਦ ਕਰਕੇ ਰੱਖਣੀ ਹੈ ਹੁਣ ਇਨੀ ਦੇ ਨਾਲ ਚਟਨੀ ਬਣਾਉਨੇ ਹਾਂ ਅਸੀ
ਅੱਛਾ
ਮ ਟਮਾਟਰ ਦੀ ਚਟ ਨੀ ਉਹਦੇ ਵਿੱਚ ਚਟਨੀ ਦੇ ਵਿੱਚ ਮੈਂ ਲਸਣ ਪਾਉਨੀ ਹਾਂ।
ਚੱਲ ਟਮਾਟਰ ਕਿੰਨੇ ਪਾਣੇ ਨੇ?
ਟਮਾਟਰ ਅਪਣੇ ਹਿਸਾਬ ਨਾਲ ਜਿੰਨੀ ਬਣਾਉਣੀ ਹੈ ਦੋ ਟਮਾਟਰ ਦੀ ਬਣਾਉਣੀ ਏ। ਚਾਰ ਦੀ ਬਣਾਉਣੀ ਹੈ ਇੱਕ ਦੀ ਬਣਾਉਣੀ ਏ। ਉਹਦੇ ਵਿੱਚ ਤੁਸੀਂ ਹਰੀ ਮਿਰਚ ਪਾ ਸਕਦੇ ਉਹ ਲਾਲ ਮਿਰਚ ਵੀ ਪਾ ਸਕਦੇ ਹੋ।
ਅਗਰ ਜ਼ਿਆਦਾ ਸਪਾਈਸੀ ਖਾਣੀ ਹੈ ਤੇ ਲਾਲ ਮਿਰਚ ਵੀ ਪਾ ਲੋ ।ਅਛ
ਤੇ ਉਹਦੇ ਬਾਅਦ ਫਿਰ ਉਹਦੇ ਵਿੱਚ ਤੁਸੀਂ ਲਸਣ ਵੀ ਪਾ ਸਕਦੇ ਹੋ। ਥੋੜ੍ਹਾ ਸਵਾਦ ਵਾਸਤੇ ਹਾਂ। ਤੇ ਇਹ ਚਟਨੀ ਬਣ ਜਾਏਗੀ ਤੁਹਾਡੀ। ਤੇ ਉਹਦੇ ਨਾਲ ਫਿਰ ਤੁਸੀਂ ਹੋਰ ਕੁਛ ਵੀ ਚਾਹੀਦਾ ਹੈ ਰੈਤਾ ਵਗੈਰਾ ਚਾਹੀਦਾ ਹੈ ਤੁਹਾਨੂੰ।
ਅੱਛਾ।
ਤੇ ਤੁਸੀਂ ਰਾਇਤਾ ਪਾ ਸਕਦੇ ਹੋ। ਦਹੀਂ ਦਾ ।ਮੈਂ ਤੇ ਆਪਣਾ ਥੋੜ੍ਹਾ ਸੈਲਡ ਵਗੈਰਾ ਕੱਟ ਕੇ ਉਹਦੇ ਵਿੱਚ ਚ ਖੀਰਾ ਟਮਾਟਰ ਪਿਆਜ਼ ਵਗੈਰਾ। ਕੱਟ ਕੇ ਨਾ ਤਾਂ ਉਹਦੀ ਸਲਾਦ ਮਤਲਬ ਕੀ ਰੈਤੇ ਚ ਕੱਟ ਕੇ ਪਾ ਲੈਂਦੀ ਆਂ ਦਈਂ ਦੇ ਵਿੱਚ।
ਠੀਕ ਹੈ ਠੀਕ ਹੈ, ਸੈਲੇਡ ਵਕਨ ਕੱਟ ਕੇ
ਤਾ ਬਾਣ ਜਾਂਦੈ।
ਅੱਛਾ, ਠੀਕ ਏ।
ਕਿਸ ਤਰ੍ਹਾਂ ਮਤਲਬ ਬਣਾਂਦੇ ਔ? ਤੁਸੀਂ ਕਿਸ
ਬਸ ਮੈਂ ਤੇ ਨੋਰਮਲ ਮੈਂ ਤੇ ਮੈਂ ਵੀ ਵੈਸੇ ਐਸ ਤਰ੍ਹਾਂ ਈ ਬਣਾਣੀ ਆਂ। ਪੈਲੇ ਔਨੂੰ ਮਤਲਬ ਬੋਇਲਡ ਥੋੜਾ ਬੋਇਲ ਕਰ ਲੈਂਣੀ ਆਂ। ਫੇਰ ਓਦੇ ਚ ਰਾਈਸ ਵਗੈਰਾ ਪਾ ਲੈਂਣੀ ਆਂ, ਹਾਂਜੀ। ਫੇਰ ਐਸ ਤਰ੍ਹਾਂ ਈ ਮਨਾਂਦੀ ਆਂ ਜਿਸ ਜਿੱਦਾਂ ਤੁਸੀਂ ਦੱਸਆ ਏ।
ਅੱਛਾ।
ਥੋੜਾ ਥੋੜਾ ਮੈਚ ਏ, ਥੋੜਾ ਥੋੜਾ ਤੁਹਾਡੇ ਤੋਂ ਪਤਾ ਲੱਗ ਗਿਆ ਹਾਂਜੀ, ਹਾਂਜੀ ਹਾਂਜੀ। ਬਸ ਵਧੀਆ ਅੱਛਾ, ਮੈਂ ਚਟਨੀ ਤੇ ਵੈਸੇ ਜਿਆਦਾ ਗਰੀਨ ਵੀ ਬਣਾ ਲੈਂਦੇ ਆਂ ਅਸੀਂ ਹੋਰ ਧਨੀਏ ਵਾਲੀ ਵੀ, ਜਿੱਦਾਂ ਦਈਂ ਵਾਲੀ ਬਣਦੀ ਏ ਨਾ ਔ ਵੀ ਬਣਾ ਲੈਂਣੇ ਆਂ, ਹਾਂਜੀ ਹਾਂ ਦਹੀਂ ਵਾਲੀ ਚਟਨੀ ਵੀ ਬਣਾ ਲੈਂਣੇ ਆਂ, ਜਿੱਦਾਂ ਗਾਰਲੀਕ ਪਾਕ
ਤੇ ਹੁਣ ਤੁਸੀਂ ਐ ਨਾ ਬਣਾ ਕੇ ਤੇ ਟਰਾਈ ਕਰਕੇ ਵੇਖਣਾ।
ਹਾਂ ਹਾਂ, ਹਾਂਜੀ ਹਾਂਜੀ ਮੈਂ ਟਰਾਈ ਕਰਾਂਗੀ ਹੁਣ ਐਹੀ।
ਹੈਨਾ ਤੇ ਖਾ ਕੇ ਅਪਣਾ ਫੇਰ ਮੈਨ ਦੁਵਾਰਾ ਦੱਸਣਾ ਫੇਰ ਹੈਨਾ, ਓਕੇ ਬਾਏ। ਚਟਨੀ ਦਾ ਵੀ ਦੱਸਤੈ, ਸਾਰਾ ਕੁਛ ਦੱਸਤੈ। ਦਸ ਮਿੰਟ ਪੂਰੇ ਹੋ ਗੇ ਸੀ, ਮੈਂ ਤਿੰਨ ਮਿੰਟ ਵਿਖਾ ਰੀ ਸੀ ਤਤੁਹਾਨੂੰ ਐਂਟ ਕਪੀ